ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ, ਹਾਂਜੀ ਤੁਸੀਂ ਦੱਸੋ?
ਮੈਂ ਵਧੀਆ,
ਹੋਰ ਕੀ ਕਰਦੇ ਸੀਗੇ।
ਬਸ ਕੁਝ ਨਹੀਂ ਬੈਠੀ ਹੋਈ ਸੀ ਮੈਂ ਕਹਿ ਰਹੀ ਸੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਪ੍ਰੋਪਰ
ਹਾਂਜੀ ਹਾਂਜੀ ਮੈਨੂੰ ਪ੍ਰੋਪਰ ਆ ਰਹੀ ਹੈ।
ਠੀਕ ਹੈ ਠੀਕ ਹੈ ਜੀ,
ਹਾਂਜੀ ਮੈਂ ਅੱਜ ਦੱਸਾਂ ਤੁਹਾਨੂੰ ਟੋਪਿਕ ਕਿਹੜੇ ਤੇ ਗੱਲ ਕਰਨੀ ਆ ਅਸੀ।
ਹਾਂਜੀ ਹਾਂਜੀ ਹਾਂਜੀ
ਅੱਜ ਅਸੀਂ ਕਰਾਂਗੇ ਮਿਹਨਤ ਤੇ ਸਫਲਤਾ ਦੀ ਕੁੰਜੀ ਤੇ ਗੱਲ
ਠੀਕ ਹੈ ਓਕੇ,
ਹਾਂਜੀ ਜਿੱਦਾਂ ਦੁਨੀਆਂ ਚ ਮਤਲਬ ਏਦਾਂ ਦੇ ਵਿਅਕਤੀ ਹੁੰਦੇ ਹੈ। ਕਿ ਜਿਹੜੇ ਬਹੁਤ ਬਹੁਤ ਵੱਡੇ ਸੁਪਨੇ ਦੇਖਦੇ ਆ। ਤੇ ਉਹਨੂੰ ਸੁਪਨਿਆਂ ਨੂੰ ਪੂਰਾ ਕਰ, ਲਈ ਵੀ ਬਹੁਤ ਦਿਨ ਰਾਤ ਮਿਹਨਤ ਕਰਦੇ ਹੈਗੇ ਆ
ਹਾਂਜੀ ਇਹ ਤਾਂ ਹੈ ਦੇਖੋ ਅੱਜ ਕੱਲ੍ਹ ਏਦਾਂ ਹੈ।
ਹਾਂਜੀ,
ਲੱਗਿਆ ਹੋਇਆ ਨਾ ਜਿਹੜਾ ਮਤਲਬ ਹਾਰ ਨੀ ਮੰਨਦਾ ਗਿਵ ਅਪ ਨਹੀਂ ਕਰਦਾ ਕੋਈ ਤੇ ਉਹ ਆਪਣੀ ਜਿਹੜੀ ਸਫਲਤਾ ਹੈ ਉਹ ਜ਼ਰੂਰ ਪ੍ਰਾਪਤ ਕਰਦਾ
ਹਾਂਜੀ ਹਾਂਜੀ
ਹਾਂਜੀ ਅਤੇ ਉਹੀ ਹੈ ਨਾ ਸਫਲਤਾ ਹੀ, ਮਤਲਬ ਮਿਹਨਤ ਹੀ ਸਫਲਤਾ ਦਾ ਫਲ ਹੈਗਾ।
ਹਾਂਜੀ ਹਾਂਜੀ ਮਤਲਬ ਸਾਡੇ ਜੀਵਨ ਦਾ ਆਖਰੀ ਮੁਕਾਮ ਹੀ, ਸਫਲਤਾ ਲੈਣਾ ਮਤਲਬ ਸਾਰੇ ਪਸੰਦ ਕਰਦੇ ਸਫਲਤਾ ਚਾਹੀਦੀ-ਚਾਹੀਦੀ ਹੈ ਹਰ ਕਿਸੇ ਬੰਦੇ ਨੂੰ ਆਪਣੀ ਲਾਈਫ ਚ
ਹਾਂਜੀ-ਹਾਂਜੀ ਹਾਂਜੀ ਪਰ ਉਹਦੇ ਉਹ ਤੋਂ ਪਹਿਲਾਂ ਬਹੁਤ ਸਟਰਗਲ ਏ ਸਫਲਤਾ ਤੋਂ ਪਹਿਲਾਂ ਤਾਂ ਕਹਿੰਦੇ ਆ ਨਾ ਕਿ ਬਈ ਮਿਹਨਤ ਦਾ ਫਲ ਮਿੱਠਾ ਹੁੰਦਾ ਸਬਰ ਦਾ ਫਲ ਮਿੱਠਾ ਹੁੰਦਾ ਤਾਂ ਕਰਕੇ
ਅੱਛਾ ਅੱਛਾ ਹਾਂਜੀ-ਹਾਂਜੀ ਹੁਣ ਆ ਰਹੀ ਹੈ, ਆ ਰਹੀ ਹੈ।
ਤਾਂ ਤੁਸੀਂ ਬੋਲ ਸਕਦੇ ਹੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਬਈ ਤੁਸੀਂ ਮੈਨੂੰ ਬੋਲ ਤਾਂ ਸਹੀ ਕਿ ਮੈਨੂੰ ਔਡਿੱਬਲ ਨਹੀਂ ਆ ਰਹੀ ਇੱਦਾਂ ਫਿਰ ਕੋਲ ਫਿਰ ਮੰਨੀ ਨਹੀਂ ਜਾਂਦੀ ਨਾ
ਹਾਂਜੀ-ਹਾਂਜੀ ਹੁਣ ਠੀਕ ਆ ਰਹੀ ਹੈ ਤੁਹਾਨੂੰ ਵੀ ਮੇਰੀ
ਹਾਂ ਮੈਨੂੰ ਤਾਂ ਆ ਰਹੀ ਮੈਂ ਤੁਹਾਨੂੰ ਪੁੱਛ ਰਹੀ ਹਾਂ ਨਾ ਤੁਸੀਂ ਮੈਨੂੰ ਬੋਲੀ ਜਾ ਰਹੇ ਹੋ ਕ ਉਤੇ ਕਿ ਨਹੀਂ ਆਰੀ-ਨਹੀਂ ਆਰੀ
ਅੱਛਾ-ਅੱਛਾ ਸੋਰੀ ਹੋਰ ਦੱਸੋ
ਹੋਰ ਤਾਂ ਸਭ ਠੀਕ ਹੈ ਜੀ ਤੁਸੀਂ
ਹਾਂ ਮਤਲਬ ਜਿੱਦਾਂ ਅਸੀਂ ਗੱਲ ਕਰ ਰਹੇ ਸੀ ਜਿੱਦਾਂ ਤੁਸੀਂ ਇਹ ਚੀਜ਼ ਲਾ ਲਓ। ਤੁਸੀਂ ਬਚਪਨ ਚ' ਖੇਡੀਆਂ ਹੋਣੀਆਂ ਸੱਪ ਤੇ ਪੌੜੀ ਵਾਲੀ ਗੇਮ।
ਹਾਂਜੀ-ਹਾਂਜੀ।
ਮਤਲਬ ਤੁਸੀਂ ਆ ਦੇਖੋ ਜਦੋਂ ਅਸੀਂ ਜੀਤਣ ਮਤਲਬ ਜੀਤਣ ਵਾਲੇ ਹੁੰਦੇ ਹਾਂ। ਤੇ ਇਕਦਮ ਸਾਨੂੰ ਸੱਪ ਵੱਢ ਲੈਂਦਾ।
ਹਾਂਜੀ।
ਤੇ ਮਤਲਬ ਇਏਦਾਂ ਹੀ ਸਫਲਤਾ ਦੀ ਪੌੜੀ ਦਾ ਹਿਸਾਬ ਹੈ ਕਿ ਬਈ ਜਦੋਂ
ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਦੇਖੋ। ਜਦੋਂ ਸਾਡਾ ਆਪਾਂ ਮਿਹਨਤ ਕਰਦੇ ਹਾਂ ਨਾ ਉਸ ਟਾਈਮ ਬਹੁਤ ਬੰਦੇ ਲੱਤਾਂ ਖਿੱਚਦੇ ਨੇ ਸਾਡੀਆਂ। ਠੀਕ ਹੈ ਆਪਣੇ ਵੀ ਹੁੰਦੇ ਨੇ ਜਿਹੜੇ ਸਾਡੇ ਤੋਂ ਜੈਲਸ ਫੀਲ ਕਰਦੇ ਨੇ। ਅਤੇ ਉਹਹੀ ਹੈ ਨਾ ਅਤੇ ਸ ਅੱਜ ਕੱਲ੍ਹ ਕੋਂਪੀਟੀਸ਼ਨ ਇੰਨਾ ਜ਼ਿਆਦਾ ਵੱਧ ਗਿਆ ਕਿ ਕੋਈ ਆਪਣਾ ਹੀ ਨਹੀਂ ਚਾਹੁੰਦਾ ਕਿ ਆਪਣਾ ਹੀ ਕੋਈ ਅੱਗੇ ਲੰਘੇ। ਪਹਿਲੇ ਜ਼ਮਾਨੇ ਚ' ਕੀ ਹੁੰਦਾ ਸੀਗਾ। ਕਿ ਅਗਰ ਪਰਿਵਾਰ ਦਾ ਕੋਈ ਇੱਕ ਮੈਂਬਰ ਵੀ ਸਫਲਤਾ ਮਤਲਬ ਪ੍ਰਾਪਤ ਕਰਦਾ ਸੀਗਾ ਅਤੇ ਉਹਦਾ ਜਸ਼ਨ ਪੂਰਾ ਪਰਿਵਾਰ ਕਿ, ਪੂਰਾ ਮਹੱਲਾ, ਕਿ ਪੂਰਾ ਮਤਲਬ ਵਿਲੇਜ ਮਨਾਉਂਦੇ ਸੀ ਪਿੰਡ ਪੂਰਾ ਮਨਾਉਂਦਾ ਸੀ ਹੈ ਨਾ। ਤੇ ਹੁਣ ਦੇਖੋ ਹੁਣ ਆਪਣੇ ਹੀ ਆਪਣੇ ਨਾਲ ਕੋਪੀਟੀਸ਼ਨ ਚ' ਹੈਗੇ ਨੇ ਤਾਂ ਕੋਈ ਨਹੀਂ ਚਾਹੁੰਦਾ ਹੈਗਾ ਕਿ ਸਾਡੇ ਤੋਂ ਕੋਈ ਅੱਗੇ ਨਿਕਲੇ। ਇੱਦਾਂ ਹੀ ਸੱਪ ਵੱਢਣ ਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਸੱਪ ਵੱਡਦੇ ਸੀੜੀ ਖੇਡਦੇ ਸੀ ਤਾਂ ਸੱਪ ਵੜ ਜਾਂਦੇ ਨੇ। ਪਰ ਇੱਕ ਦਿਨ ਜਿਹੜਾ ਮਿਹਨਤੀ ਬੰਦਾ ਹੋਏਗਾ ਜ਼ਰੂਰ ਸਫਲਤਾ ਪ੍ਰਾਪਤ ਕਰਦਾ।
ਹਾਂਜੀ। ਮਤਲਬ ਸਾਨੂੰ ਬਹੁਤ ਸਾਰੀ ਚੁਣੌਤੀਆਂ ਪਾਰ ਕਰਕੇ ਸਫਲਤਾ ਪ੍ਰਾਪਤ ਹੁੰਦੀ ਹੈਗੀ। ਲਾਈਫ ਚ'
ਹਾਂਜੀ-ਹਾਂਜੀ।
ਬਹੁਤ ਮਿਹਨਤ ਘਦੀ ਮਤਲਬ ਕਰਨੀ ਹੁੰਦੀ ਹੈ ਦਿਨ -ਰਾਤ ਬੰਦਾ ਲੱਗਾ ਰਹਿੰਦਾ ਤਾਂ ਹੀ ਉਹ ਚੀਜ਼ ਹਾਸਿਲ ਕਰ ਲੈਂਦਾ। ਇਹ ਥੋੜ੍ਹੀਆਂ ਕਿ ਤੁਹਾਨੂੰ ਪੱਕੀਆਂ- ਪਕਾਈਆਂ ਮਿਲ ਜਾਣਗੀਆਂ, ਕਈ ਬੰਦੇ ਏਦਾਂ ਦੇ ਵੀ ਹੁੰਦੇ ਹੈ।
ਹਾਂਜੀ-ਹਾਂਜੀ। ਕੋਈ ਸੋਚਦੇ ਨੇ ਕਿ ਬਈ ਆਪਾਂ ਕੰਮ ਨਾ ਕਰੀਏ ਬਈ ਸਾਨੂੰ ਏਦਾਂ ਹੀ ਸਫਲਤਾ ਪ੍ਰਾਪਤ ਹੋਵੇ ਇੱਦਾਂ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਮਿਹਨਤ ਨਹੀਂ ਕਰੋਗੇ ਤੁਹਾਨੂੰ ਉਸ ਟਾਈਮ ਤੱਕ ਕੋਈ ਫਲ ਨਹੀਂ ਮਿਲਣਾ ਉਸ ਚੀਜ਼ ਦਾ, ਅਗਰ ਤੁਸੀਂ ਇੱਕ ਦਿਨ ਸਟਾਰਟ ਕਰੋਗੇ ਤਾਂ ਹੀ ਇੱਕ ਦਿਨ ਜਾ ਕੇ ਤੁਹਾਨੂੰ ਉਹ ਚੀਜ਼ ਦਾ ਫਲ ਮਿਲਣਾ ਹੈਗਾ ਹੈ।
ਹਾਂਜੀ। ਮਤਲਬ ਜਿੱਦਾਂ ਤੁ ਇੱਕ ਇਗਜਾਮਪਲ ਲੈ ਲੈਂਦੇ ਹਾਂ ਅਸੀਂ ਇੱਕ ਬੰਦਾ ਹੈਗਾ ਬਿਜਨਸਮੈਨ ਹੈਗਾ ਠੀਕ ਹੈ। ਬਟ ਉਹ ਜਿਹੜਾ ਦੂਜਾ ਬੰਦਾ ਹੈ ਚਲੋ ਅ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦਾ। ਉ ਬੰਦੇ ਨੂੰ ਉਹ ਦੇਖ ਕੇ ਕਹਿੰਦੇ ਹਾਏ ਐ ਤੇ ਬੜਾ ਵੱਡਾ ਵੇ। ਬਸ ਮੈਣ ਹੈਗਾ। ਮੈਨੂੰ ਵੀ ਏਦਾਂ ਦਾ ਈ ਬਣਨਾ ਚਾਈਦਾ। ਕਿ ਉਦੇ ਦਿਮਾਗ ਚ' ਗੱਲ ਤਾਂ ਆਈ ਬਿਸਨਸਮੈਨ ਵਾਲੇ ਕਿ ਬਈ ਓ ਵੱਡਾ ਤੇ ਮੈਨੂੰ ਵੀ ਬਣਨਾ ਚਾਈਦਾ ਬਟ ਉਹਨੂੰ ਮਹਨਤ ਕਰਨੀ ਪਏਗੀ। ਕਿਉਂਕਿ ਬਿਜਨਸਮੈਨ ਨੇ ਵੀ ਮਹਨਤ ਕੀਤੀ ਹੋਣੀ ਆਪਣੀ ਲਾਈਫ ਚ'
ਹਾਂਜੀ। ਦੇਖੋ ਹਰ ਚੀਜ਼ ਚ' ਸਟਰਗਲ ਹੈਗਾ ਅੱਜ ਕੱਲ੍ਹ ਚਾਏ ਛੋਟਾ ਤੋ ਛੋਟਾ ਬਿਜਨਸ ਹੋ ਵੱਡਾ ਤੋਂ ਵੱਡਾ ਬਿਜਨਸ ਏ, ਜੇ ਅਗਰ ਆਪਾਂ ਸੱਚੇ ਦਿਲ ਨਾਲ ਕੰਮ ਕਰਾਂਗੇ ਜੇ ਮਹਨਤ ਕਰਾਂਗੇ ਤਾਂ ਸਾਨੂੰ ਜ਼ਰੂਰ, ਮਿਹਨਤ ਦਾ ਫਲ ਤਾਂ ਮਿਲਦਾ ਦਾਮਿਲਦਾ ਹੀ ਮਿਲਦਾ ਹੈ ਸਫਲਤਾ ਪ੍ਰਾਪਤ ਹੁੰਦੀ ਹੀ ਹੁੰਦੀ ਹੈ। ਮਹਨਤ ਨਈ ਕਰਾਂਗੇ ਤੇ ਆਪਾਂ ਬੈਠੇ ਬੈਠੇ ਰੇ ਜਾਵਾਂਗੇ, ਅਗਰ ਆਪਾਂ ਹੱਥ ਤੇ ਹੱਥ ਤਰੇ ਬੈਠੇ ਰਵਾਂਗੇ, ਕਿ ਹਾਂ ਜੀ ਮਹਨਤ ਆਪਾਂ ਕਰਨੀ ਨੀਂ ਤਾਂ ਫਲ ਸਾਨੂੰ ਆਪੇ ਈ ਪ੍ਰਾਪਤ ਹੋ ਜੈਗਾ, ਪਰ ਇੱਦਾਂ ਕੁਛ ਨੀਂ ਹੁੰਦਾ ਹੁੰਦਾ, ਮਹਨਤ ਹੀ ਸਭ ਕੁਛ ਹੁੰਦੀ ਐ ਅਗਰ ਆਪਾਂ ਮਹਨਤ ਕਰਾਂਗੇ ਤਾਂ ਹੀ ਆਪਾਂ ਆਪਣੇ ਜੋ ਗੋਲਜ਼ ਨੇ, ਓ ਅਚੀਵ ਕਰ ਸਕਦੇ ਨੇ, ਯਾ ਜਿੱਥੇ ਅਪਾਂ ਸੋਚਿਆ ਕਿ ਆਪਾਂ ਮੰਜ਼ਿਲ ਤੱਕ ਪੋਹੰਚਣਾ, ਜੇ ਅਗਰ ਮਹਨਤ ਹੀ ਨੀਂ ਕਰਾਂਗੇ ਤਾਂ ਉ ਮੰਜ਼ਿਲ ਤੱਕ ਆਪ ਆਪਾਂ ਕਦੇ ਵੀ ਨਹੀਂ ਪੋਹੰਚ ਸਕਦੇ।
ਹਾਂਜੀ, ਐ ਤਾਂ ਬੋਹਤ ਚੰਗੀ ਗੱਲ ਕੀਤੀ ਆ ਤੁਸੀਂ। ਮਤਲਬ, ਐ ਚੀਜ਼ ਵੀ ਸਫਲਤਾ ਇਸ ਲਈ ਵੀ ਕਰਨੀ ਹੁੰਦੀ ਏ ਸਾਨੂੰ ਕਿ ਬਈ ਉਹ ਤਾਂ ਬ ਜ਼ਾੱਦਾ ਲਾਈਫ 'ਚ ਇੰਪੋਰਟੈਂਸ ਹੁੰਦੀ ਏ ਉਹਦੀ, ਬਿਕੋਜ ਅੱਗੇ ਜਾ ਕੇ ਸਾਡਾ ਫਿਊਚਰ ਬ੍ਰਾਈਟ ਬਣੇ।
ਦੇਖੋ ਹੁਣ ਨਾ ਇੱਧਰ ਇੱਕ ਕੁੜੀ ਸੀਗੀ, ਠੀਕ ਏ। ਉਹਦਾ ਕੀ ਸੀਗਾ ਟੈਨਥ ਕੀਤੀ ਉਹਨੇ, ਪਲੱਸ ਟੂ ਕੀਤੀ ਤੇ ਮਤਲਬ ਟੈਂਨਥ 'ਚ ਵੀ ਇੱਦਾਂ ਸੀਗਾ, ਉਹਦੇ ਪਾਪਾ ਨੂੰ ਇੱਦਾਂ ਲੱਗਦਾ ਸੀ ਕਿ ਉਹ ਪਾਸ ਨੀ ਹੋਏਗੀ। ਠੀਕ ਏ, ਤੇ ਉਹਨੇ ਮਹਨਤ ਕੀਤੀ, ਉਹਨੇ ਟੈਨਥ ਪਾਸ ਕੀਤੀ। ਚਾਹੇ ਘੱਟ ਨੰਬਰਾਂ ਨਾਂ ਕੀਤੀ, ਠੀਕ ਏ। ਤੋਂ ਬਾੱਦ ਉਹਨੇ ਮਹਨਤ ਕੀਤੀ, ਫੇਰ ਉਹਦੇ ਪਾਪਾ ਨੂੰ ਐਂ ਲੱਗਿਆ ਕਿ ਉਹਨੇ ਪਲੱਸ ਵਨ, ਪਲੱਸ ਟੂ 'ਚ ਵੀ ਕੁਛ ਨੀਂ ਕਰਨਾ, ਫੇਰ ਉਹਦਾ ਕੀ ਹੋਇਆ ਪਲੱਸ ਟੂ 'ਚ ਪਾਸ ਹੋ ਗਈ ੳਹ ਠੀਕ ਏ, ਕਿਉਂਕਿ ਉਹ ਮੇੈਹਨਤ ਕਰਦੀ ਸੀ। ਫਿਰ ਅੋ ਤੋਂ ਬਾੱਦ ਉਹਦਾ ਕੋਲਜ 'ਚ ਬਣਿਆ, ਕੋਲਜ 'ਚ ਉਹਦਾ ਦੋ ਸਾਲ ਖ਼ਰਾਬ ਹੋਏ, ਕਉਂਕਿ ਓੱਧਰ ਕੋਈ ਮਤਲਬ ਇੱਦਾਂ ਦਾ ਕੁਛ ਹੋ ਗਿਆ ਸੀਗਾ ਕੋਲਜ 'ਚ, ਮਤਲਬ ਸੁਸਾਈਡ ਕੇਸ ਬਣ ਗਿਆ ਸੀ ਉਹ ਕੁੜੀ ਨੂੰ ਸਾਹਮਣੇ ਵੇਖਿਆ ਠੀਕ ਏ, ਤੇ ਉਹਦੇ ਨਾਲ ਉਹ ਡਰ ਗਈ, ਉ ਤੋਂ ਬਾੱਦ ਉਹ ਕੋਲੇਜ ਨੀਂ ਗਈ ਪੇਪਰ ਆਪਣੇ ਇਥੇ ਜੋ ਵੀ ਸੀਗਾ ਸਿਸਟਮ ਹਨਾ, ਤੇ ਉਹਦੇ ਦੋ ਸਾਲ ਇਦਾ ਖ਼ਰਾਬ ਹੋ ਗੇ, ਠੀਕ ਏ। ਤੇ ਬਾਕੀ ਦੇਖੋ ਫੇਰ ਉਹ ਡੇਗੀ ਹੈ ਨਾ ਪਹਿਲਾਂ ਉਹ ਉੱਠੀ, ਮਿਹਨਤ ਕੀਤੀ, ਹਰ ਚੀਜ਼ ਚੌ ਨਿਕਲੀ ਬਾਹਰ, ਫਿਰ ਉਹ ਡੈੱਗੀ। ਹਨਾ ਦੋ ਸਾਲ ਉਹਦੇ ਖਰਾਬ ਹੋਏ, ਪਰ ਉਹਨੇ ਇਹਂ ਨੀਂ ਸੋਚਿਆ ਹੈਗਾ ਕਿ ਹਾਂ ਮੈਂ ਕੱਰ ਹੀ ਬਹਿ ਜਾਂਨੀ ਆ, ਫੇਰ ਕੀ ਹੋ ਗਿਆ ਅੱਜ ਕੱਲ੍ਹ ਕਈ ਬੰਦੇ ਨੀ ਪੜ੍ਹਦੇ ਹੈਗੇ, ਏਦਾਂ ਓਦਾਂ ਪਰ ਫੇਰ ਵੀ ਉਹਨੇ ਮੈਨ ਹਾਰ ਨੀਂ ਮੰਨੀ, ਉਹਨੇ ਕਿਹਾ ਕਿ ਮੈਂ ਪੜਾਂਗੀ। ਹਨਾ, ਉਹਦੇ ਮੰਮੀ ਪਾਪਾ ਸਾਰੇ ਏਦਾਂ ਕੱਹਿੰਦੇ ਪੈਸੇ ਖ਼ਰਾਬ ਕਰਨੇ, ਚਾਹੇ ਉਹਦੀ ਭੈਣ ਹੋਏ ਉਹ ਵੀ ਇਹੀ ਕਹਿੰਦੀ ਸੀ। ਏ ਤਾਂ ਪੈਸੇ ਖਰਾਬ ਕਰਦੀਏ, ਤੁਸੀਂ ਇੱਤੇ ਪੈਸੇ ਕਿਉਂ ਲਾਂਦੇ ਓ? ਪਾਪਾ ਵੀ ਮੇਰੀ ਮੰਮੀ ਨੂੰ ਅੱ ਪਰ ਮੇਰੀ ਮੰਮੀ ਨੂੰ ਮੇਰੇ 'ਤੇ ਵਿਸ਼ਵਾਸ ਸੀ। ਮਤਲਬ ਉਹ ਮੇਰੇ ਤੇ ਕੀ ਕੈਰੀ ਹ ਸੋਰੀ, ਉਹ ਬੰ ਉਹ ਮ ਬਈ ਉਹਦੀ ਮੰਮੀ ਨੂੰ ਉਹਦੇ ਤੇਤ ਵਿਸ਼ਵਾਸ ਸੀ, ਤਾਂ ਇਸ ਕਰਕੇ ਤੇ ਉਹਨਾਂ ਨੇ ਉਹਦੇ 'ਤੇ ਪੈਸੇ ਲਾਏ, ਹਨਾ।
ਹਾਂਜੀ, ਤੇ ਓ ਕੁੜੀ ਨੇ ਵੀ ਹੁਣ ਮਿਹਨਤ ਕੀਤੀ ਹੋਣੀ ਆ?
ਹਾਂਜੀ, ਹਾਂਜੀ ਓ ਕੁੜੀ ਨੇ ਮਿਹਨਤ ਕੀਤੀ ਏ, ਤੇ ਉਹ ਹਲੇ ਬੀਕੋਮ ਦੇ ਲਾਸਟ ਈਅਰ 'ਚ ਹੈਗੀ ਹੁਣ ਕੀ ਕਹਿੰਦੇ ਨੇ, ਅਲੱਗ ਮਤਲਬ ਹੋਰ ਕੋਰਸਿਸ ਵੀ ਨਾਲ ਕਰ ਰਹੀ ਏ।
ਹਾਂਜੀ ਤੇ ਮਤਲਬ ਅਸੀਂ ਕਹੀਏ, ਜਿੱਦਾਂ ਇੱਕ ਇਗਜਾਮਪਲ ਲਈਏ। ਸਫਲਤਾ ਇੱਕ ਸ਼ਬਦ ਏ ਠੀਕ ਐ, ਉਨੂੰ ਲਿਖਣਾ ਤੇ ਬੋਲਣਾ ਤੇ ਬੋਤ ਸੌਖਾ ਹੈਗਾ, ਬਟ ਉਨੂੰ ਪ੍ਰਾਪ ਤੇ ਕਰਨਾ, ਤੇ ਬੋਤ ਔਖਾ ਹੈਗਾ।
ਹਾਂਜੀ-ਹਾਂਜੀ-ਹਾਂਜੀ ਏ ਤਾਂ ਹੈ, ਦੇਖੋ ਜਦ ਤੱਕ ਆਪਾਂ ਮੈਨਤ ਕਰੀ ਜਾਵਾਂਗੇ ਜਦੋਂ ਤੱਕ ਆਪਾਂ ਸੱਚੇ ਮਨ ਲੱਗੀ ਜਾਵਾਂਗੇ, ਹਾਂ ਅਗਰ ਆਪਾਂ ਸ਼ੋਟਕੱਟ ਫੜਨ ਦੀ ਕੋਸ਼ਿ ਕਰਾਂਗੇ, ਜੇ ਅਗਰ ਆਪਾਂ ਕਵਾਂਗੇ, ਨਈ ਯਾਰ ਆਪਾਂ ਏਦਾਂ ਕਰਦੇ ਆਂ, ਪੁੱਠੇ ਕੰਮ ਕਰਦੇ ਆਂਂ, ਪੁੱਠੇ ਕੰਮ ਸਟਾਟ ਕਰਦੇ ਆ, ਤੇ ਓ ਸਫਲਤਾ ਥੋੜ੍ਹੇ, ਟਾਈਮ ਦੀ ਹੁੰਦੀ ਏ, ਓ ਚੀਜ, ਬਾਦ ਜਾ ਕੇ ਇੰਨਾ ਪਰੇਸ਼ਾਨ ਕਰਦੀ ਏ ਨਾ ਮੈਂ ਤਾਨੂੰ ਦੱਸ ਨੀ ਸਕਦੀ ਜੇ ਆਪਾਂ ਸਿੱਧੇ ਰਾਅ ਚੱਲਾਂਗੇ ਨਾ, ਤੇ ਜਰੂਰ ਸਫਲਤਾ ਪ੍ਰਾਪਤ ਹੋਏਗੀ, ਔਰ ਏਦਾਂ ਦੀ ਪ੍ਰਾਪਤ ਹੋਏਗੀ, ਕਿ ਬਈ, ਸਾਡੀ ਲਾਈਫ ਟਾਈਮ ਰਏਗੀ, ਅਗਰ ਆਪਾਂ, ਪੁੱਠੇ ਰਾਅ ਤੇ ਚੱਲਾਂਗੇ, ਹੈਨਾ, ਕਿ, ਆਪਾਂ ਗਲਤ ਚੀਜਾਂ ਤੋਂ ਸਫਲਤਾ ਪ੍ਰਾਪਤ ਹੋਏਗਾ, ਹੋਏਗੀ ਤਾਂ ਸਈ ਬੋਤ ਸਫਲਤਾ ਮਿਲੇਗੀ, ਬੋਤ ਸਫਲਤਾ ਮਿਲੇਗੀ। ਫਿਰ ਏੱਕ ਟਾਈਮ 'ਤੇ, ਜਾ ਕੇ ਉਹ ਕਿ ਹੁੰਦਾ, ਸਭ ਕੁਛ, ਠੱਪ ਹੋ ਜਾਂਦਾ।
ਹਾਂਜੀ ਮਤਲਬ, ਜਿੱਦਾਂ ਕਈ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਬੰਦੇ ਨੂੰ ਵੀ। ਐ ਨੀ ਐ, ਕਿ ਬਈ, ਜੇ ਤੁਸੀਂ ਇੱਕ ਸਾਲ 'ਚ ਕੀਤੀ ਤੇ ਇੱਕ ਸਾਲ 'ਚ ਈ ਥੋਨੂੰ ਚਾਈਦਾ ਓ ਚੀਜ ਨੂੰ। ਪੰਜ ਸਾਲ ਵੀ ਲੱਗ ਸਕਦੇ, ਦਸ ਵੀ ਲੱਗ ਸਕਦੇ, ਪੰਦਰਾਂ ਵੀ ਲੱਗ ਸਕਦੇ ਐ। ਸਫਲਤਾ ਪ੍ਰਾਪਤ ਕਰਨ ਚ ਬਟ, ਐ ਨੀ ਨਾਂ। ਕਿ ਵੀ ਇਕਦਮ ਇਕੱਠੇ ਮਿਲ ਜੇ, ਇਕੱਠੇ ਨੀ ਮਿਲਦੇ। ਸਕਦੀ, ਕਦੇ ਟਾਈਮ ਲੱਗਦਾ, ਹਰ ਇੱਕ ਚੀਜ ਨੂੰ।
ਹਾਂਜੀ-ਹਾਂਜੀ ਏ ਤਾਂ ਹੈ। ਓਹੀ ਨਾ, ਬਸ, ਏਹੀ ਕੈ ਸਕਦੇ ਆਂ, ਨਾ ਅੱਜ ਕੱਲ ਕਿ ਬਈ, ਜੋ ਮੈਨਤ ਕਰੇਗਾ, ੳਹੀ ਅਪਣੇ ਗੋਲ 'ਚ ਅਚੀਵ ਕਰੇਗਾ। ਏਹੀ ਚੀਜ਼ਾਂ ਨੇ, ਅੱਜ ਕੱਲ ਬਸ। ਅਪਨੀ ਮੰਜ਼ਿਲ ਤੱਕ, ਉਹੀ ਪਹੁੰਚ ਸਕਦੈ, ਜਿਨੇ ਬਈ ਲਗਨ ਨਾਲ ਕਰ ਨੈ, ੳਨੇ ਕਰ ਹੀ ਦੇਣਾ, ਜਿਨੇ ਨਈ ਕਰਨਾ ੳਨੇ ਨਈ, ਕਰਨਾ ਠੀਕ ਐ। ਤੇ, ਇਕ ਜਨੇ ਨੂੰ ਕਿੰਨਾ ਵੀ, ਟਾਈਮ ਲੱਗ ਜੇ, ਔਰ, ਅਗਰ ੳ, ਸੱਚੇ ਦਿਲ ਨਾਲ ਕਰੇਗਾ ਅਤੇ, ਜ਼ਰੂਰ ੳਦੇ ਨਾਲ, ਅੱਛਾ ਹੀ ਹੋਏਗਾ, ਰੱਬ ਦੇਖ ਦੈ ਰੱਬ ਸਭ ਕੁਛ ਵੇਖਦੈ, ਔਰ ਰੱਬ ਸਭ ਕੁਛ ਦਿੰਦਾ।
ਕਈ ਬੰਦੇ ਤਾਂ, ਏਦਾਂ ਦੇ ਹੁੰਦੇ ਆ, ਕਿ ਨਈ ਅਸੀਂ ਕਰਾਂਗੇ- ਕਰਾਂਗੇ, ਜਿਨੇ ਕਰਨਾ ਹੁੰਦਾ ੳਨੂੰ ਪੰਜ, ਮਿੰਟ ਵੀ, ਨੀ ਲੱਗਦੇ। ਸੋਚ ਤਾਂ, ਬੰਦਾ ਦੋ ਸੈਕਿੰਡ ਚ ਲੈਂਦਾ, ਬਟ ਕਰਨ ਨੂੰ ਤਾਂ ਚਾਈਦਾ, ਨਾ ਕਿ ਬਿ ਹਾਂ ਥੋੜ੍ਹਾ ਇਹਦਾ। ਬਟ, ਜਿੰਨੇ ਕਰਨਾ ਹੁੰਦਾ, ਕਰ ਲੈਂਦਾ, ਜਿੰਨੇ ਨਈ ਕਰਨਾ ਹੁੰ ਦਾ ਨਾ ਤੇ, ੳ ਗੱਲਾਂ ਈ ਬਣਾਂਦਾ, ਰੇਂਦਾ ਯਾਰ ਏਦਾਂ ਨੀ ਕਰਨਾ ਉਦ ਦਾ ਨੀ ਕਰਨਾ ਤੂੰ
ਹਾਂ, ਔ, ਅਪਣੇ, ਐਕਸਕਿਊਜਿਸ ਈ ਲੱਭਦਾ, ਰੇਂਦਾ ਏ ਚੀਜ਼, ਤਾਂ ਤੁਸੀਂ ਬਿਲਕੁਲ ਕੈ ਰਏ ੳ। ਕਿ ਬਈ, ਜਿੰਨੇ ਐਕਸਕਿਊਜਿਸ ਹੀ ਦੇਣੇ ਨੇ, ੳ ਬੰਦਾ ਕਦੀ ਸਫਲਤਾ ਪ੍ਰਾਪਤ ਨਹੀਂ, ਕਰ ਸਕਦਾ।
ਬਸ, ਐਕਸਕਿਊਜਿਸ ਦੇਂਦੇ- ਦੇਂਦੇ, ੳਨੂੰ ਦੋ ਸਾਲ ਹੋ ਜਣ ਤਿੰਨ ਸਾਲ ਹੋ ਜਣ ਜਿੰਨੇ ਚ, ਦੂਜਾ ਬੰਦਾ, ਸਫਲਤਾ ਪ੍ਰਾਪਤ ਕਰ ਜਾਂਦੈ।
ਆ ਏਹੀ, ਤੁਸੀਂ ਇੱਕਦਮ ਬਹੁਤ ਵਧੀਆ ਗੱਲ ਕੀਤੀ, ਆ ਮੈਂ ਮੈਮ ਕੈ ਰੀ ਆਂ। ਏ ਚੀਜ ਤਾਂ, ਤੁਸੀ ਬਹੁਤ ਹੀ ਵਧੀਆ ਕਹਿ ਤੀ ਆ।
ਹਾਂਜੀ। ਮਤਲਬ, ਏਦਾਂ ਈ ਹੋਣਾ ਚਾਈਦਾ, ਕਿ ਸਭ ਦਾ ਗੋਲ ਦੇਖੋ ਅਲਗ- ਅਲਗ ਹੁੰਦਾ, ਸਭ ਦਾ ਇੱਕ ਚੀਜ ਨਈ ਐ, ਇਸ ਕਰਕੇ ਸਭ ਨੂੰ ਅਪ ਨੇ ਫਿਊਚਰ ਲਈ, ਬੋਤ ਕੁਛ, ਸੋਚਣਾ ਪੈਂਦਾ ਬੋਤ ਜ਼ਿੰਮੇਵਾਰੀਆਂ ਹੁੰਦੀਆਂ।
ਕਈ ਵਾਰ, ਬੰਦਾ ਡਿੱਗਦਾ, ਕਈ ਵਾਰ ਬੰਦਾ ਠੋਕਰ ਖਾਂਦਾ, ਫਿਰ ਉੱਠਦਾ ਫਿਰ ਠੋਕਰ ਖਾਂਦਾ ਫਿਰ ਉੱਠਦਾ, ਫਿਰ ਠੋਕਰ ਖਾਂਦਾ, ਫਿਰ ਉੱਠਦਾ, ਫਿਰ ਠੋਕਰ ਖਾਂਦਾ, ਫਿਰ ਉੱਠਦਾ ਫੇਰ, ਇੱਕ ਟਾਈਮ 'ਤੇ ਆ ਕੇ, ੳਨੂੰ ਸਫਲਤਾ ਪ੍ਰਾਪ ਤ, ਹੋ ਹੀ, ਜਾਂਦੀ ਏ, ਹਾਂਜੀ। ਤੇ ਆਪਾਂ ਏਂਹੀ, ਅੱਜ ਤਾਂ ਮਤਲਬ ਉਹ ਕੱਡਦੇ ਆਂ ਇਦਾ ਮੋਰਲ ਕਿ ਬਈ ਜੋ ਮਿਹਨਤ ਕਰਦਾ ਏ ਉਹ ਸਫ਼ਲਤਾ ਪ੍ਰਾਪਤ
ਹਾਂਜੀ ਚਲੋ, ਮੈਂ ਕਰਦੀ ਆ ਤੁਹਾਨੂੰ।
ਓਕੇ।
ਓਕੇ ਜੀ।